ਹੈਲੋ ਹਾਂਜੀ। ਹੁਣ ਆਗੀ ਨਾ ਦੇਖਿਆ ਹੁਣੇ ਵੀ ਲੇਟ ਆਈ ਨਾ ਅਵਾਜ।
ਹਾਂਜੀ।
ਹਾਂਜੀ ਰਾਮ-ਰਾਮ ਜੀ ਰਾਮ-ਰਾਮ ਠੀਕ ਓਂ?
ਹਾਂਜੀ ਵਧੀਆ, ਹੋਰ ਕੀ ਕਰਰੇ ਸੀ?
ਮੈਂ ਹੁਣ ਤੇ ਕੁਛ ਨੀ ਕਰਦੀ ਪਈ ਅਸੀਂ ਹਜੇ ਤੇ ਚਾ ਬਣਾਣ ਦੀ ਸੋਚ ਦੀ ਪਈਆਂ ਹੁਣ ਗੁੜੀਆ ਆਈ ਨੀ ਹਜੇ ਗੁੜੀਆ ਆ ਜੇ, ਬੱਸ ਮੈਂ ਪੈ ਤੇ ਪੰਜ ਵਜੇ ਲੇਟ ਗੀ ਅੱਜ ਥੋੜਾ ਜਿਆ ਪੰਜ ਕੁ ਮਿੰਟ ਲੇਟੀ ਫਿਰ ਮੈਂ ਉਨੂੰ ਲੈ ਕੇ ਚਲੀਗੀ ਅਹ ਆਪਣੀ ਅਮਾਇਰਾ ਨੂੰ ਫੇਰ ਹੁਣ ਮੈ ਕੇਆ ਚੱਲ ਚਾ ਬਨਾਨੀ ਆਂ ਨਾਲੇ ਗ਼ਮਨੀ ਵੀ ਆਨੇ ਆਲੀ ਐ।
ਆਹੋ ਚੱਲ ਅ ਕੱਠੇ ਰਲ ਕੇ ਪੀ ਲੋਗੇ ਔਰ ਕੀ, ਹੂੰ।
ਬਸ ਥੋੜਾ ਜਯਾ ਓ ਹੋ ਜਾਂਦੈ, ਸਾਥ ਮਿਲ ਜਾਂਦੈ।
ਕੰਪਨੀ ਹੋ ਜਾਂਦੀ ਕੱਠੇ ਮਿਲ ਜਾਂ ਹੋਰ ਕੀ, ਕੱਲੇ ਵਾਕੇ ਈ ਦਾ ਤੁਸੀਂ ਬੋਰ ਤੇ ਹੋ ਜਾਂਦੇ ਹੋਣੇ ਓ? ਪੈਲੇ ਤੇ ਐ ਤੇ ਚਲੋ ਹੁਣ ਐਂਦੇ ਨਾਲ ਥੋੜਾ ਜਾ ਹੋ ਗੇ ਬਿਜ਼ੀ। ਪੈਲੇ ਤੇ ਤੁਆਨੁ ਘਰ ਈ ਖਾਨ ਨੂੰ ਪੈਂਦਾ ਹੋਣਾ ਐ।
ਦੀ ਆਸ, ਮੈਂ ਨਾ ਸਾਰਾ ਦਿਨ ਇੰਸਟਾ ਚਲਾਣਾ ਯਾ ਫੇਸਬੁੱਕ ਚਲਾਣੀ ਤੇ ਮੈਨੂੰ ਨਾ ਗਾਮਨੀ ਨੇ ਕੇਆ ਕੈਂਦੀ ਬਈ ਹਰ ਟੈਮ ਆਪ ਇੰਸਟਾ ਪੇ ਲਗੇ ਰੈਤੇ ਓ। ਤੇ ਮੈਂ ਕੇਆ ਕਾਮ ਵੀ ਤੋ ਕਰਤੀਂ ਊਂ ਅਬ ਫਿਰ ਮੈਂ ਕੇਆ ਕਰੂੰ? ਹੈਨਾ ਬਈ ਜਦੋਂ ਕੰਮੀ ਨੀਂ ਔਰ ਕੋਈ ਹੈਗਾ ਤੇ ਬੰਦਾ ਕੀ ਕਰੇ ਦੱਸੋ?
ਹਾਂ ਸਈ ਵਿੱਚ ਓਈ ਫਿਰ ਹੋ
ਏ ਤੇ ਬੰਦਾ ਕੰਮ
ਨਾਲੀ ਬੰਦਾ ਇੱਕ ਪਰਿਵਾਰ ਨਾਲ ਈ ਆਰ ਹੋਂਦੈ ਔਰ ਕੀ।
ਨਾਲੇ ਪਤਾ ਐ ਪੈਲੇ ਤੇ ਕੱਪੜੇ-ਕੁਪੜੇ ਹੁੰਦੇ ਅਨ
ਫ਼ਰਕ ਪੈਂਦਾ ਈ ਐ ਬਥੇਰਾ ਆਹੋ ਹਾਂ ਵੀਰ ਜੀ ਜੇ ਹੁੰਦੇ ਸੀ ਐ ਤੇ ਹੈਗਾ ਈ। ਬੌਤ ਔਖਾ ਐ ਬਈ ਮੈਂ ਸਗੋਂ ਕਿੰਨੀ ਵਾਰੀ ਸੋਚਿਆ ਕਿ ਤੁਆਡੇ ਮਿਲ ਕੇ ਆਵਾਂ। ਬਾਾਕੇ ਈ ਓ ਕੁੱਤੇ ਤੁਆਡੇ ਘਰ ਦੇ ਬਾਰ ਓ ਫੇਰ ਡਰ ਈ ਇੰਨਾ ਲੱਗਦਾ ਐ ਬਈ ਕਈ ਵਾਰੀ ਮੈਂ ਸੈਰ ਕਰਦੇ ਆਂਦੀ ਸੀ ਨਾ, ਸ਼ਾਮ ਵੇਲੇ ਵੀ। ਮੈਂ ਕੈੱਦੀ ਸੀ ਤੇ ਅੱਜ ਵੀ, ਹੁਣ ਵੀ ਤੇ ਯੂਵੀ ਨਾਲ ਗਈ ਆਂ ਡਰਦੇ-ਡਰਦੀ ਗਈ ਆਂ। ਤੇ ਬਸ ਜਦੋਂ ਤੁਆਡੇ ਘਰ ਆਈ ਆਂ ਯੂਵੀ ਨਾਲ ਤਾਂ ਵੀ ਕੁੱਤੇਆਂ ਤੋਂ ਈ ਡਰਦੇ ਮਾਰੇ ਨਈ ਤੇ ਮੈਂ ਤੇ ਕਿੰਨੀ ਵਾਰੀ ਅਇਓ ਸੋਚਦੀ ਸੀ। ਵੀ ਇੱਕ-ਦੋ ਵਾਰੀ ਮਿਲ ਕੇ ਆਵਾਂ ਚੱਲ ਦਿੱਲ ਈ ਹੋਰ ਹੋ ਜਾਂਦਾ ਬੰਦੇ ਦਾ, ਹਾਂ।
ਅੱਛਾ ਤੁਆਡੇ ਕੋਲੇ ਟਾਈਮ ਹੁੰਦੈ ਹੈਂ ਕੋਈ ਗੱਲ ਤੁਸੀਂ ਆ ਜਯਾ ਕਰੋ ਆਣੈ ਤੇ
ਹੂੰ ਹਾਂ ਓ ਨਈ-ਨਈ ਓਦਾਂ ਨੀ। ਓਦੋਂ ਪੈਲੇ ਪੈਲੇ ਮੈਂ ਕੈਂਦੀ ਸੀ ਵੀ ਜਿਵੇਂ ਤੁਸੀਂ ਕੱਲੇ ਜਾਦਾ ਈ ਫਰਕ ਤੇ ਪੈ ਈ ਜਾਂਦੈ, ਹਾਂ। ਤੇ ਹੁਨ ਤੇ, ਹੂੰ ਹਾਂ ਓਇਓ ਹੁਣ ਵੀ ਕਲੇ ਬਸ ਓਈ ਦੋ ਰੱਬ ਦਾ ਉਕਮ ਏ ਨਾ ਓ ਫੇਰ ਬੰਦੇ ਨੂੰ ਆਪੇ ਈ ਜੀਣਾ ਆ ਜਾਂਦੈ, ਹੋਰ ਕੀ ਕਰ ਸਕਦੈ ਬੰਦਾ।
ਬਿਲਕੁਲ ਜੀ ਬਿਲਕੁਲ ਦੇਖੋ ਉਣ ਰੈਂਦੇ ਈ ਪੇ ਆਂ, ਔਰ ਸਾਰਾ ਦਿਨ।
ਤੇ ਓ ਆਪੇ ਈ ਰੈਣਾ ਆ ਜਾਂਦੈ, ਜਾਣ ਵਾਲੇ ਦੇ ਪਿੱਛੇ ਜਾਯਾ ਨੀ ਜਾਂਦਾ ਜੀਵਨ ਈ ਓਦਾਂ ਫੇਰ ਬੱਚੇਆਂ ਵਾਸਤੇ ਹੁੰਦਾ ਐ। ਕਿ ਬੱਚੇਆਂ ਵਾਸਤੇ ਜੀਣਾ ਹੈਗਾ ਐ।
ਓਈ ਪਰ ਕੱਲ ਬੋਤ ਮੁਸ਼
ਪਰ ਕੱਲਾ ਬੜਾ ਮੁਸ਼ਕਿਲ ਏ ਹਾਂ। ਐਦੇ ਮੇਰੇ ਡੈਡੀ ਵੀ ਕੱਲੇ ਕਈ ਵਾਰ ਹੋਂਦਾ ਈ ਐ ਮੈਨੂੰ ਵੀ ਵੀ ਇੱਕ ਮੰਮੀ ਨਾਲ ਚੱਲੋ ਕੱਠੇ ਗੱਲਬਾਤ ਕਰਨੀ ਫਰਕ ਤੇ ਬਥੇਰਾ ਪੈ ਜਾਂਦਾ ਹੁੰਦਾ ਐ।
ਓ ਵੈਸੇ ਉੱਪਰ ਨੀਚੇ ਰੈਂਦੇਨ ਨਾ ਕਿ ਨਾਲ ਆ ਗਏ ਥੱਲੇ ਈ ਆ ਗਏਨ?
ਨਈ ਉੱਪਰ, ਡੈਡੀ ਉੱਪਰ ਕੈਂਦੇ ਮੈਂ ਸ਼ੁਰੂ ਤੋਂ ਉਪ ਪਰ ਰੈਂਦਾ ਮੇਰੀ ਸਟਿੰਗ ਬਣੀ ਏ ਸਾਰਾ ਕੁਛ ਹੈਗਾ। ਬਾਥਰੂਮ ਵੀ ਬਣਿਆ ਹੁਣ ਥੱਲੇ ਏਕ ਹੀ ਬਾਥਰੂਮ ਏ ਕਹਿੰਦੇ ਦੋ ਬੱਚਿਆਂ ਨੇ ਉੱਧਰ ਬਾਥਰੂਮ ਹੁਣ ਵੱਡੇ ਬੰਦੇ ਨੂੰ ਇੱਕ ਦਮ ਬਾਥਰੂਮ ਆ ਜੇ ਜਾਂ ਪੋਟੀ ਆ ਜੇ ਹੁੰਦਾ ਹੀ ਹੈ ਫੇਰ ਵੇਟ ਕਰਦਾ ਰਵੇ ਆਦਤ ਬਨ ਜਾਂਦੀ ਓਦਾਂ ਦੀ ਬਸ ਇਹ ਹੈਗਾ
ਦੇ ਕਹਿੰਦੇ ਨੇ ਉਹ ਆਪਣੇ ਆਪ ਬਣਾਉਂਦੇ ਨੇ
ਨਹੀਂ ਨਹੀਂ ਏਦਾਂ ਤਾਂ ਦੇਂਦੇ ਨੇ ਭਰਜਾਈ ਬੜੀ ਠੀਕ ਐ ਹਾਂ ਟਚਵੁੱਡ ਬਈ ਏਦਾਂ ਪੂਰਾ ਧਿਆਨ ਰੱਖਦੇ ਨੇ ਉੱਪਰ ਦੇਣ ਆਂਦੇ ਨੇ ਤੇ ਜੇ ਡੈਡੀ ਥੱਲੇ ਆ ਜਾਨ ਨਾਸ਼ਤਾ ਥੱਲੇ ਵੀ ਕਰ ਲੈਂਦੇ ਨੇ ਐ ਥੋੜੀ ਬੈਠੇ ਰਹਿੰਦੇ ਨੇ ਏਦਾਂ ਦੇ ਚਲੇ ਜਾਂਦੇ ਨੇ ਕਦੀ ਅਹੀੳ ਅਹੀੳ ਵਕੀਲਾਂ ਦੇ ਚੱਕਰਾਂ ਚ ਡੈਡੀ ਭਜਦੇ ਰਹੇ ਨੇ ਕਾਫ਼ੀ ਹਾਂ ਡੈਡੀ ਦਾ ਸਹਾਰਾ ਰੇਹਾ
ਬੱਚੇ ਵੀ ਤੇ ਕਰਦੇ ਨ ਤੁਹਾਡੇ ਬਥੇਰਾ ਭੁਅ ਐ ਤੁਹਾਡੇ ਭਤੀਜੇ ਵਗੈਰਾ
ਹਾਂ ਨਹੀਂ ਬੋਤ ਸਿਆਣੇ ਨੇ ਆ ਸੰਸਕਾਰ ਤੇ ਬਥੇਰੇ ਸਾਡੇ ਘਰ ਸ਼ੁਰੂ ਤੋਂ ਹੀ ਏਦਾਂ ਹੇਗੇ ਨੇ ਵੱਡੇਆਂ ਨੂੰ ਸਮਜਨਾ ਇਹ ਚੀਜ਼ਾਂ ਤੇ ਹੈਗੀਆਂ ਹੀ ਨੇ
ਹਾਂ ਵੈਸੇ ਤੁਹਾਡੇ ਮੰਮੀ ਪਾਪਾ ਹੈਗੇ ਵੀ ਅੱਛੇ ਨੇ ਉਹਨਾਂ ਨੇ ਕਦੀ ਤੁਹਾਨੂੰ ਚੱਕ ਪੱਟ ਤੇ ਨੀ ਕਰੀ ਹੈਗੀ। ਬਈ ਏਂਜ ਕਰਨਾ ਤੇ ਏਜ ਕਰਨਾ ਮਤਲਬ ਅੱਛੀਆਂ ਗੱਲਾਂ ਸਖਾਈਆਂ ਹੋਈਆਂ ਤਾਂਹੀ ਅੱਗੇ ਨਿਬਦੇ ਪਏ ੳ
ਤੇ ਤਾਂ ਹੀ ਅੱਗੇ ਹੋਰ ਕੀ ਉਹੀ ਹਾਂ ਬਸ ਇਹ ਹੈਗਾ ਜੇ ਕੋਈ ਗ਼ਲਤ ਕਰੇ ਚੁੱਪ ਹੋ ਜੋ। ਆਪੇ ਟਾਈਮ ਨਿਕਲ ਜਾਂਦਾ ਇਹ ਚੀਜ਼ ਐ ਗੰਦੇ ਨਾਲ ਗੰਦਾ ਥੋੜੀ ਬਣੇਆ ਜਾਂਦਾ।
ਹਾਂ ਬਿਲਕੁਲ ਜੀ ਬਿ
ਇਹ ਚੀਜ਼ ਸ਼ੁਰੂ ਤੋਂ ਹੀ ਅਸੀ ਇਹ ਚੀਜ਼ਾਂ ਵੇਖੀਆਂ ਹੋਈਆਂ ਨੇ ਨਾ ਬੀਤੀਆਂ ਹੋਈਆਂ ਨੇ ਤਾਂ ਥੋੜਾ ਸਬਰ ਵੀ ਆਇਆ ਹੋਇਆ। ਹੋਰ ਕੋਛ ਨੀ।
ਵੀ ਅੰਜਦੀਹੀਆਂ
ਹਾਂ ਹਾਂ ਮੰਮੀ ਏਦਾਂ ਹੋ ਗਈ ਤੇ ਉਹਨਾਂ ਨੇ ਤੇ ਬੜੀ ਗਰੀਬੀ ਦੇਖੀ ਸ਼ੁਰੂ ਵਿੱਚ ਜਦੋਂ ਵਿਆਹ ਕੇ ਆਏ ਬੋਤ ਕੁਛ ਉਹਨਾਂ ਨੇ ਅਪਣੇ ਹੱਥੀਂ ਬਣਾਇਆ ਸਾਰਾ ਤਾਂ ਹੀ ਤੇ ਹੋਣ ਦੁੱਖ ਲੱਗਦਾ ਸੀ ਵੀ ਕਿੱਥੇ ਹ ਬਹਿ ਕੇ ਖਾਨ ਦਾ ਟਾਇਮ ਤੇ ਹੁਣ ਸਾਰੇ ਈ ਆਪਣੀਆਂ ਅੱਖਾਂ ਨਾਲ ਈ ਹੁੰਦਾ ਈ ਐ ਦੁੱਖ ਤੇ ਬੜਾ ਲੱਗਦਾ। ਤੇ ਬਾਕੀ ਟੁਕਰ ਐ ਮਾਲਕ ਦਾ ਇਹ ਦੇਖੋ ਇਹ ਵੀ ਇਹ ਵੀ ਅਸੀਸਾਂ ਹੀ ਹੁੰਦੀਆਂ ਨੇ। ਕਈ ਸਾਰੇ ਰਿਸ਼ਤੇਦਾਰਾਂ ਦੀਆਂ ਜਿੰਹਨਾਂ ਦਾ ਉਹਨਾਂ ਨੇ ਕੀਤਾ ਹੋਇਆ। ਬੋਤ ਇਹ ਤੇ ਥੋੜੇ ਜਿਹੇ ਤੁਸੀਂ ਗਿਣੇ ਚੁਣੇ ਲੋਕਾਂ ਦੀ ਗੱਲ ਕਰਦੇ ਪੈ ੳ ਮੈਂ ਕਹਿੰਦੀ ਆ ਸਾਰਾ ਮਹੱਲਾ ਇਹ ਤੇ ਹੋਰ ਅੱਗੇ ਦੇ ਅੱਗੇ ਪਤਾ ਨੀ ਕਿੰਨੀ ਲਿੰਗਣੀ ਪਿੰਗੜੀ ਜਿਹੜਾ ਸੁਨਦਾ। ਉਹੀ ਕਹਿੰਦਾ ਵੀ ਇਹਨਾਂ ਨਾਲ ਰੱਬ ਜ਼ਰੂਰ ਚੰਗਾ ਕਰੇਗਾ ਠੀ ਕੀ ਕਰੇਗਾ ਉਹ ਬਾਕੀ ਤਾਂ ਈ ਏ ਇਹ ਸੀਸਾਂ ਹੀ ਹੇਗੀਆ ਜਿਹੜੀਆਂ ਹੁਣ ਤੱਕ ਉਹ ਟਿਕੇ ਹੋਏ ਨੇ। ਨਹੀਂ ਤੇ ਕਈ ਐਸੇ ਵੀ ਹੈਗੇ ਨੇ ਜਿਹੜੇ ਵੇਖਦੇ ਪਏ ਨੇ ਕਦੋਂ ਡਿੱਗਣ ਤੇ ਅਸੀਂ ਵੇਖੀਏ।
ਹਾਂ, ਮੈਂ ਤੇ ਤੁਹਾਨੂੰ ਉਹੀ ਕਹਿੰਦੀ ਪਈ ਆ ਵੀ ਇੰਨਾ ਚੰਗਾ ਕੌਨ ਹੈਗਾ ਅੱਜ-ਕੱਲ੍ਹ? ਬਈ ਅੱਜ ਕੱਲ੍ਹ ਤੇ ਕਿਸੇ ਨੂੰ ਪਤਾ ਲੱਗੇ ਸਹੀ ਤੇ ਉਹਨਾਂ ਦੇ ਅੰਦਰ ਮਤਲਬ ਜੈਲਸੀ ਬੋਤ ਜੈਦਾ ਏ ਹਰ
ਹਾਂ ਹਾਂ ਹਾਂ ਬਹੁ ਜਾਦਾ। ਤੇ ਉਥੋਂ ਹੀ ਟਕੇ ਹੋਏ ਨੇ। ਉੱਥੋਂ ਈ ਮੈਂ ਉਹੀ ਤੇ ਉ ਤੇ ਬੜਾ ਕਰਦੇ ਨੇ। ਮੈਂ ਵੱਡੀ ਹੈਗੀ ਆ ਮੈਨੂੰ ਐਈੳ ਈ ਕੈਂਦੇ ਨੇ, ਆਸ਼ੀਰਵਾਦ ਦੇ ਕੇ ਜਾ, ਆਸ਼ੀਰਵਾਦ ਮੇਰਾ ਭਰਾ ਵੀ। ਮੈਂ ਕਿਹਾ, ਮੈਂ ਤੇ ਬੈਠੀ ਹਰ ਘ ਹਰ ਟਾਈਮ ਹੀ ਆਸ਼ੀਰਵਾਦ ਈ ਦਿੰਦੀਆਂ ਉ ਕਹਿੰਦੀ ਆ। ਤਾਂ ਡੱਲ ਐਹੀ ਆਸ਼ੀਰਵਾਦ ਈ ਲੱਗਦੇ ਨੇ ਹੋਰ ਕੀ। ਜੇੜਾ ਹੁਨ ਤੱਕ ਟਿਕੇ ਹੋਏ ਨੇ। ਹਾਂਜੀ ਮੈਂ ਵੱਡੀ ਹਾਂ ਫੇਰ ਛੋਟਾ ਭਰਾ ਆਏ ਫੇਰ ਉਸ ਤੋਂ ਛੋਟੀ ਭੈਨ, ਉ ਛੋਟੀ ਸਭ ਤੋਂ।
ਅੱਛਾ ਠੀਕ ਏ, ਤੁਹਾਡੇ ਤੋ ਛੋਟਾ ਤੁਹਾਡਾ ਭਰਾ ਹੈ?
ਹਾਂਜੀ ਹਾਂ। ਉਈ ਤੇ ਕੈਂਦੀ ਵੀ ਐਹੀ ਭੈਣਾਂ ਭਰਾਵਾਂ ਦਾ ਪਿਆਰ ਐਹੀ ਮਾਂ ਬਾਪ ਦੀਆਂ ਥੋੜੀਆਂ ਹੁੰਦੀਆਂ ਆੰਦਰਾ ਈ ਹੁੰਦੀਆਂ ਨੇ ਜਿਂਦੇ ਨਾਲ ਕੀ ਬਣਿਆ ਰੈਂਦਾ ਏ। ਬਾਕੀ ਗੱਲਾਂ ਕੇੜੇ ਕਾਰ- ਨੀ ਹੁੰਦੀਆਂ ਲੜਾਈ-ਵੜਾਈ ਸਭ ਥੋੜਾ ਬਹੁਤ ਚੱਲਦਾ ਈ ਰੈਂਦਾ ਜਾਦਾ ਨੀ ਹੋਨਾ। ਹਾਂ।
ਉਈ ਨਾ। ਫੇਰ ਤੇ ਸਵਰਗ ਈ ਨਾ ਵਨ ਜਵੇ ਜੇ ਬੰਦਾ ਲੜੇ ਨਾ ਤੇ। ਥੋੜੀਆਂ ਬੋਤੀਆਂ ਤੇ ਹੁੰਦੀਆਂ ਈ ਨੇ ਹਰ ਕਿਸੀ ਵਿੱਚ।
ਬੰਦਾ ਭੁਲਾ ਜਾਵੇ ਉਈ ਜ਼ਿੰਦਗੀ ਏ। ਫੜ ਕੇ ਬੈਠਾ ਹੋਵੇ ਕੀ ਜ਼ਿੰਦਗੀ ਫੇਰ ਤੇ। ਫੇਰ ਤੇ ਬਸ ਏਹੀ ਰਾਮ ਰੋਲੇ ਚ ਫਸਿਆ ਰਵੇ ਬੰਦਾ ਹਾਂ।
ਕੁਛ ਹੈ ਹੋਰ ਹੈ-
ਹਾਂ ਥੋੜਾ ਜਿਹਾ ਨਾ ਭੁਲਾਣਾ ਵੀ ਪੈਂਦਾ ਰਿਸ਼ਤ- ਤੇਆਂ ਵਿੱਚ ਹੈ ਥੋੜ੍ਹੀ, ਭਰਜਾਈਆਂ ਚ ਹਰ ਇੱਕ ਚ ਕੋਈ ਜੇ ਕੋਈ ਫੜੀ ਰੱਖੇ ਗੱਲ। ਫੇਰ ਤੇ ਉ ਉ ਭਰਜਾਈਆਂ ਮਾੜੀਆਂ ਹੋ ਜਾਂਦੀਆਂ। ਜੇ ਇਗਨੋਰ ਕਰਦੋ ਥੋੜੀ ਜਿਹੀ, ਉ ਵੀ ਸਹੀ ਹੋ ਜਾਂਦੀਆਂ ਨੇ।
ਹਾਂ ਏ ਤੇ ਹੈ ਈ ਏ, ਹਾਂਜੀ ਬਿਲਕੁਲ ਏ ਤੇ ਹੈ ਈ ਏ।
ਮੰਮੀ ਨੇ ਸ਼ੁਰੂ ਤੋਂ ਸਿਖਾਇਆ, ਕੋਈ ਘਰ ਐਸਾ ਨਈ ਜਿੱਥੇ ਨਈ ਏਦਾਂ- ਆਉਂਦੀ, ਪਰ ਥੋੜਾ ਬੰਦੇ ਨੂੰ ਇ ਇਗਨੋਰ ਕਰਨਾ ਚਾਈਦੈ, ਤਾਂ ਰਿਸ਼ਤੇ ਨਿਬਦੇ ਨੇ। ਹੂੰ।
ਅੱਛਾ, ਤੁਹਾਡੇ ਮੰਮੀ ਸਿਖਾਉਂਦੇ ਨੇ ਏ ਗੱਲਾਂ ਹੈ।
ਹਾਂ ਤਾਂ ਈ ਤੇ ਉਹੀ ਤੇ ਕੈਂਦੀ ਪਈ ਆ ਐ ਵਿਚਾਰ ਐਵੇਂ ਥੋੜ੍ਹੀ ਆਦੇ ਨੇ। ਹੂੰ।
ਤੁਹਾਡੇ ਤਾਈ, ਚਾਚੀ ਹੈਗੇ ਆ?
ਹਾਂਜੀ-ਹਾਂਜੀ ਅਹ ਤਾਇਆ ਜੀ ਨਈ ਐ ਦੂਸਰੇ ਨੰਬਰ ਤੇ। ਚਾਰ ਭਰਾ ਤੇ ਤਿੰਨ ਭੈਨਾ। ਸਭ ਹੁਣ ਬਸ ਭੈਣਾਂ ਤਾਂ ਪੂਰੀਆਂ ਹੋ ਗਈਆਂ, ਡੈਡੀ ਦੀਆਂ। ਤੇ ਇੱਕ ਭਰਾ ਵੱਡਾ ਆਲਾ, ਹਾਂ ਤਿੰਨੋ ਹਾਂਜੀ। ਉ ਵੀ ਬੜੇ ਵਧੀਆ ਨੇਚਰ ਦੀਆਂ ਸੀ।
ਅੱਛੇ ਜੀ।
ਹੂੰ ਤੇ ਵੱਡਾ ਭਰਾ ਵੀ ਉਦਾ ਪੂਰਾ ਹੋ ਗਿਆ। ਛੋਟੇ ਵਾਲਾ ਮੇਰਾ ਚਾਚਾ ਏਕ ਸਭ ਤੋਂ ਛੋਟਾ ਚਾਚਾ ਹੈਗਾ।
ਅੱਛਾ, ਤੇ ਓਧਰ ਜਾਂਦੇ ਆਂਦੇ ਓ?
ਹਾਂਜੀ- ਹਾਂਜੀ ਜਾਂਦੇ ਆ ਹੁਣ ਵੀ ਗਈ ਓਹ ਕੇਂਦੇ ਪਏ ਸੀ ਵੀ ਏਧਰ ਆਣਾ ਜਰੂਰ ਆਣਾ। ਓਹੀ ਤੇ ਕੇਂਦੀ ਮੰਮੀ ਨੂੰ ਜਿਵੇਂ ਨਿਭਾਈ ਰਿਸ਼ਤੇਦਾਰੀ ਨਾ ਅੱਗੋਂ ਪੁੱਛਦੇ ਈ ਬੜਾ ਨੇ ਸਾਰੇ ਕੇਂਦੇ ਨੇ, ਹੂੰ। ਬੋਤ ਵੱਧੀਆ, ਹਾਂ।
ਵੱਧੀਆ ਹੋਣਾ ਵੀ
ਹੋ ਏ ਸਮ ਸਾਰਰੇ ਏਸ -ਏਸੇ ਕਰਕੇ ਤੇ ਬੰਦਾ ਕੇਂਦਾ ਹੋਰ ਕੀ ਕਾਦੇ ਵਾਸਤੇ ਜੀਂਦਾ ਬੰਦਾ।
ਬਿਲਕੁਲ ਜੀ ਬਿਲਕੁਲ ਨਾਲੇ ਕਰਨਾ ਪੈਂਦਾ ਜੀ ਕੀ ਜਰੂਰਤ ਐ ਕੁਛ ਕੁਛ ਨੀ ਲੈ ਕੇ ਜਾਣਾ।
ਸਹੀ ਜੀਵਨ ਐ ਏ ਜੇੜਾ ਕਿ ਮਰਨ ਤੋਂ ਬਾਅਦ ਬੰਦੇ ਨੂੰ ਯਾਦ ਕੀਤਾ ਜਾਵੇ। ਓ ਖੁਸ਼ੀ ਦੇ ਤੌਰ ਤੇ ਯਾਦ ਕੀਤਾ ਜਾਵੇ, ਓ ਜੀਣਾ ਔਰ ਓ ਮਰਨਾ ਵੀ ਸਈ ਏ। ਜੇੜਾ ਮਰਨ ਤੋਂ ਬਾਅਦ ਵੀ ਜੁੱਤੀਆਂ ਕਈ ਤਰ੍ਹਾਂ ਦੀ ਦੁਨੀਆਂ ਆਂ ਕਈ ਕੇਂਦੇ ਨੇ ਸ਼ੁਕਰ ਏ। ਹੋਰ ਕੀ ਦੁਨੀਆਂ ਹਾਂ।
ਬਈ ਸਾਡੇ ਤੇ ਆਪ ਬੜੇ ਅੱਛੇ ਆ ਤੁਆਨੂੰ ਪਤਾ ਈ ਆ ਤੁਆਡੇ ਸਾਮਣੇ ਈ ਏ ਤੇ ਹੈ ਨੀ ਵੀ ਮੈਂ ਤਾਰੀਫ਼ ਕਰਦੀ ਪਈ ਆ। ਔਰ ਮੈਨੂੰ ਤੇ ਏੰਝ ਹੈ ਨੀ ਬੀ ਏ ਏਂਝ ਚਲੇ ਜਾਣਗੇ।
ਹਾਂ ਸਈ ਵਿੱਚ ਮੈਂ ਤੇ ਉਹੀ ਬੱਚੇ ਵੀ ਮੇਰੇ ਕੇਂਦੇ ਨੇ ਹਜੇ ਤੱਕ ਕਿ ਅੰਕਲ ਏਂਨਾ ਵੱਧੀਆ ਨੇਚਰ ਹੈਂ ਤੇ ਬਈ ਕਿਵੇਂ ਚੱਲੇਗਾ ਬਈ ਓ ਕੋਈ ਓਨਾ ਨੇ ਵੇਖਣਾ ਨੀ ਸੀਗਾ, ਐ ਹੁਣ ਯੁਵੀ ਨੂੰ ਇਕੱਠੇ ਨਾ ਕੇਂਦੇ ਕਿੰਨਾ ਵਧੀੱਆ ਵੀ ਏਨਾਂ ਦਾ ਬਣ ਗੇਆ ਘਰ ਵੀ ਅੰਕਲ ਦੀ ਕਿਸਮਤ ਵਿੱਚ ਨੀ ਸੀ ਜਿਵੇਂ ਵੇਖਣਾ ਹੁੰਦੀ ਏ, ਓਹੀ ਤੇ ਕੇਂਦੀ ਪਈ ਆ ਕਈ ਵਾਰੀ ਕਿਸੇ ਦੀ ਕਿਸਮਤ 'ਚ ਨੀ ਹੁੰਦਾ ਵੇਖਣਾ ਹਰੇਕ ਚੀਜ਼ ਹੋ ਜਾਂਦੀ ਐ।
ਪੰਦਰਾਂ ਸਾਲ ਅਸੀ ਐਵੇਂ ਰਏ ਆ ਵੇਖ ਲੋ।
ਹਾਂ ਉਹੀ ਤੇ ਕੇਂਦੀ ਪਈ ਆ ਯੂਵੀ ਸਗੋਂ ਕੇਂਦਾ ਪਿਆ ਸੀ ਹੁਣ ਕੇਂਦਾ ਉਹੀ ਓ ਹੁੰਦੇ ਕਿੰਨਾ ਖੁਸ਼ ਹੁੰਦੇ। ਵੀ ਹੁਣ ਬੱਚੇ ਵੱਡੇ ਹੋ ਗਏ ਹੁਣ ਥੋੜਾ ਚਲੋ ਕਮਾਨ ਯੋਗੇ ਹੋ ਗਏ ਐਹੀ ਹੁੰਦਾ ਬੱਚੇਆਂ ਨੂੰ ਵੱਡੇ
ਤੇ ਉਹ ਤੇ ਵਿਚਾਰੇ ਪੇਲੇ ਵੀ ਕੇਂਦੇ ਆਣ ਜਦੋਂ ਹੈਗੇ ਆਣ ਤਾਂ ਵੀ ਕੈਂਦੇ ਆਣੇ ਵੀ ਅੱਗੇ ਵੇੜਾ ਉੱਚਾ ਨੀ ਆਈ ਪਿਛਲਾ ਸਾਡਾ ਨੀਵਾਂ ਆਈ ਤੇ ਉਹ ਕੇਂਦੇ ਆ ਅੱ ਆਪਾਂ ਬਣਾ ਲੈਂਣੇ ਆ, ਮੈਂ ਕੇਂਦੀ ਅ ਨਈ ਅਸੀਂ ਏਥੇ ਰੈਣਾ ਨੀ ਹਾਂ ਮੈਂ ਤੇ ਇੱਕੋ ਗੱਲ ਫੜੀ ਹੋਈ ਆਈ ਭਈ ਅਸੀਂ ਨੀ ਏਥੇ ਰੈਣਾ ਹੈਗਾ ਤੁਸੀਂ ਏਥੋ ਕਿਧਰੇ ਹੋਰ ਲਵੋ ਕਿੱਧਰੇ ਹੋਰ ਮੇ ਏ ਮਤਲਬ ਏ ਵੀਰਵਾਰ ਨੂੰ ਪੂਰੇ ਹੋਏ ਨੇ ਸੋਮਵਾਰ ਨੂੰ ਅਸੀਂ ਅਠਾਰਾਂ ਸੈਕਟਰ ਵਿੱਚ ਜਾ ਕੇ ਕੋਠੀ ਵੇਖ ਕੇ ਆਏ ਹਾਂ ਜੇ
ਅੱਛਾ- ਅੱਛਾ, ਅੱਛਾ ਆਪਣੇ ਵੱਲੋਂ ਅੱਛਾ ਸੋਚ ਏਦਾਂ ਬਣਾਈ
ਹਾਂ ਅਸੀਂ ਮੈਂ ਤੇ ਕੇਆ ਸੀ ਅਸੀਂ ਨੀ ਏਥੇ ਰੈਣਾ ਹੈਗਾ ਤਾਂ ਈ ਤੇ ਮੈਂ ਕੁਛ ਕਰਨ ਨੀ ਦਿੰਦੀ ਆਸ
ਹਾਂ, ਤੇ ਓ ਈ ਵੇਖੋ ਹੁਣ ਏਦਾਂ ਹੋਣਾ ਸੀ ਬਸ
ਹਾਂ ਤੇ ਮੈਨੂੰ ਕੇਂਦੇ ਵੀ ਇ ਹੁਡਾ ਵਿੱਚ ਤੁਸੀਂ ਰੈ ਲਓਗੇ ਤੋ ਮੈਂ ਕੇਆ ਕਿਉਂ ਨੀ ਰਵਾਂਗੇ। ਕਿ ਅਸੀ, ਕੋਈ ਸਾਰੀ ਦੁਨੀਆਂ ਓ ਤੇ ਓ ਕੀ ਹੈਗਾ ਈ ਓੰਨੂ ਨੀ ਪਤਾ ਅਸੀਂ ਆਪੇ ਵੇਖ ਕੇ ਆਏ ਅਸ ਦੋਨੋ ਬੰਦੇ।
ਅੱਛਾ ਹਮ
ਅੱਗੋਂ ਵੀਰਵਾਰ ਤੇ ਪੂਰੇ ਵੀ ਹੋ ਗਏ, ਤੇ ਕੋਠੀ ਵਿੱਚ ਕੀ ਜਾਣਾ ਹੀ ਅਸੀਂ।
ਉਹੀ ਤੇ, ਇੱਕ ਦਮ ਸੁਨ ਕੇ ਮੈਂ ਤੇ ਆਪ ਬੜੀ ਹੋ ਗਈ ਸੀ। ਬਹੁਤ ਦੁੱਖ ਲੱਗਿਆ, ਦਿਲੋਂ ਦੁੱਖ ਲੱਗਿਆ, ਸਹੀ ਵਿੱਚ ਬੜਾ ਜਾਦਾ ਨਿਯਮ, ਉਈ ਪਰ। ਸਾਥ ਜਿੰਨਾ ਕਿ ਰੱਬ ਨੇ ਲਿਖਿਆ ਹੁੰਦਾ, ਬਸ ਹੈ ਹੁੰਦਾ ਲੈਣੇ ਦੇਣੇ ਦੇ ਸਬੰਧ ਹੈਗੇ ਨੇ ਹੋਰ ਕੁਛ ਨੀਂ
ਹਾਂ- ਹਾਂ ਸਭ ਤੋਂ ਵੱਡੀ ਗੱਲ ਇਹ ਐ, ਵੀ ਉਹਨਾਂ ਦਾ ਇੰਨਾ ਕੁ ਰੱਲਿਆ ਹੋਇਆ ਈ
ਆ ਕੇ ਧਰਤੀ ਤੇ ਲਿਖਿਆ ਓ ਬਾਨਾ ਬਣਦਾ, ਹੋਰ ਕੁਛ ਨੀਂ, ਹਾਂ
ਬਿਲਕੁਲ ਜੀ ਬਿਲਕੁਲ, ਸੱਚਮੁੱਚ ਔਰ ਕੁਛ ਵੀ ਨੀ ਹੈਗਾ, ਤੁਸੀਂ ਦੇਖੋ ਵੀ ਕਿਸੀ ਨੇ, ਕਿਸੇ ਕੋਲੋਂ ਕਿਸ ਤਰੀਕੇ ਲੈਣਾ ਕਿਸ ਕਿਸੀ ਨੇਂ ਕਿਸੇ ਕੋਲੋਂ ਤਰੀਕੇ ਲੈਣਾ, ਔਰ ਆਪਣਾ, ਲੈ ਦੇ ਕੇ, ਪੂਰਾ ਕਰਕੇ ਆਪਣਾ ਚੱਲਦੇ
ਆਂ ਬਸ ਉਹ ਤੇ ਹੈ- ਵੈਸੇ ਕਿਰਾਏ ਦੀ ਜ਼ਿੰਦਗੀ, ਹਾਂ ਦੇਖਿਆ ਜਾਵੇ। ਜੋ ਅਸੀਂ ਕਰਨ ਆਏ, ਚੰਗੇ ਕਰਮ ਕਰਨੇ ਆ, ਠੀਕ ਐ, ਰਾਮ- ਰਾਮ ਜੀ।
ਠੀਕ ਹੈ ਰਾਮ- ਰਾਮ ਜੀ ਰਾਮ- ਰਾਮ